ਹੈਲੋ!
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂ-ਹਾਂ, ਹੋਰ, ਕੀ ਕਰ ਰਹੇ ਹੋ? ਸਭ ਠੀਕ ਏ, ਬਸ ਹੁਣ ਸ਼ਾਮ ਹੋ ਗਈ ਏ, ਹੁਣ ਥੋੜਾ ਚਾਹ ਪੀਤੀ ਐ, ਤੇ ਹੁਣ ਐਵੇਂ ਲੱਗ ਰਿਹਾ, ਕਿ ਹੁਣ ਥੋੜਾ ਪਾਠ ਕਰ ਲੀਏ, ਥੋੜਾ ਫ੍ਰੀ ਏ, ਤੁਸੀਂ ਕੀ ਕਰ ਰਹੇ ਹੋ?
ਬਸ ਮੈਂ ਵੀ ਚਾਹ ਪੀ ਰਹੀ ਸੀ, ਔਰ ਨਾਲ ਮੈਂ ਆਪਣੀ ਥੋੜ੍ਹੀ ਜਿਹੀ ਇੱਕ ਐਲਬਮ ਖੋਲ ਲਈ, ਆਪਣੀ ਪੁਰਾਣੀ ਯਾਦਾਂ ਥੋੜੀ ਜਿਹੀ ਤਾਜ਼ਾ ਸਾਰੇ ਜੀ, ਸਕੂਲ ਲਾਈਫ ਦੀ।
ਅੱਛਾ-ਅੱਛਾ, ਅੱਛਾ, ਹਾ। ਐਲਬਮ ਦਾ ਹਾਂ ਸਕੂਲ, ਉਹ ਐਲਬਮ ਖੋਲੋ ਤੇ ਪੂਰਾ ਸਕੂਲ ਸਾਹਮਣੇ ਆ ਜਾਂਦਾ ਵੇ, ਹਨਾ।
ਹਾਂਜੀ, ਉਹ ਤੇ ਹੈਗਾ ਈ, ਹੈ। ਮੈਂ ਆਪਣੇ ਬੱਚਿਆਂ ਨੂੰ ਦਿਖਾ ਰਹੀ ਸੀ, ਕਿ ਦੇਖੋ ਅਸੀਂ, ਸਕੂ ਸਾਡਾ ਸਕੂਲ ਐਵੇਂ ਹੁੰਦਾ ਸੀ। ਅਸੀਂ ਉੱਥੇ, ਏਦਾਂ ਮਸਤੀ ਕਰੀ ਦੀ ਸੀ, ਪੜ੍ਹਾਈ ਵੀ ਹੋਂਦੀ ਸੀ। ਪਰ ਉਹ ਟਾਈਮ ਅਲੱਗ ਹੀ, ਇੰਜੋਏ ਹੁੰਦਾ ਹੂੰਦਾ ਸੀਗਾ, ਆਪਣਾ ਸਕੂਲ ਲਾਈਫ ਅਸੀਂ ਯਾਦ ਕਰ ਰਹੇ ਸੀਗੇ, ਤੇ ਅੱਜ ਅਸੀਂ ਆਪਣੀ ਟੀਚਰਸ ਦੀਆਂ ਗੱਲਾਂ, ਔਰ ਆਪਣੇ ਫਰੈਂਡਸ ਦੀਆਂ ਗੱਲਾਂ, ਸਭ ਕਰਨ ਡਏ ਸੀਗੇ। ਤੇ ਮੇਰੀ ਫਰੈਂਡਸ ਹੁੰਦੀਆਂ ਸੀ, ਐਵੇਂ ''ਮੈਂ ਉਹਨਾਂ ਨਾਲ ਇਸ ਰਾਂ ਕਰਦੇ ਸੀ, ਅਸੀ। ਹੇਅ ਪਾਰਟੀਸਿਪੇਟ ਕਾਰਦੇ ਸੀ, ਹਾਰ ਪ੍ਰੋਗਰਾਮ ਦੇ ਵਿੱਚ। ਤੇ ਬੱਚੇ ਵੀ ਹੱਸ ਰਏ ਸੀ ਸਾਡੇ। ਪ੍ਰੋਗਰਾਮ ਦੀ ਫੋਟੋਵਾਂ ਵੀ ਮੈਂ ਏਨਾਂ ਨੂੰ ਦਿਖਾ ਰਹੀ ਸੀ, ਕਿ ਸੂਕੂਲ ਦੇ ਕੋਈ ਵੀ ਫੰਕਸ਼ਨਸ ਹੁੰਦੇ ਸੀਗੇ। ਤੇ ਅਸੀ ਐਵੇਂ ਤੇਆਰ ਹੋ ਕੇ, ਤੇ ਸਬ ਕਾਰਦੇ ਸੀ, ਤੇ ਦੇਖ ਕੇ ਬੱਚੇ ਹੱਸ ਰੇ ਸੀ ਕਿ ਮੰਮੀ ਤੂਸੀ ਐਵੇਂ ਰੈਡੀ ਹੋਏ ਸੀ, ਮੰਮੀ ਤੂਸੀ ਬੋਏ ਬਨੇ ਸੀ, ਮੰਮੀ ਤੂਸੀ ਗਰਲ ਦਾ ਵੀ ਪਲੇਅ ਕੀਤਾ, ਤੁਸੀ ਬੋਏ ਦਾ ਵੀ ਪਲੇ ਕੀਤੇ, ਮੈਂ ਕੇਆ ਸੂਕੂਲ ਪਲੇਅ ਹੋਂਦੇ ਸੀ, ਡਰਾਮਾ ਹੋਂਦੇ ਸੀ। ਕੁਛ ਡਾਂਸ ਹੋਂਦੇ ਸੀ, ਤੇ ਟੀਚਰ ਜੋ ਕੈਂਦੀ ਸੀ, ਅਸੀ ਓ ਕਾਰਦੇ ਸੀਗੇ। ਤੇ ਬੜਾ ਖੁਸ਼ ਹੋ ਰੇ ਸੀਗੇ।
ਬੋਤ, ਬੋਤ ਚੇਂਜ ਆ ਗੇਆ, ਬੋਤ ਚੇਂਜ ਆ ਗੇਆ, ਸਾਡੀ ਸੂਕੂਲ ਦੀ ਲਾਈਫ਼ ਤੇ ਅੱਜ ਕੱਲ ਦੇ ਬੱਚੇਆਂ ਦੀ ਲਾਈਵ ਦਾ ਬੋਤ ਚੇਂਜ ਆ ਗੇਐ। ਯਾਦਾਂ ਓ ਯਾਦਾਂ ਈ ਨੇ ਬੋਤ ਜਿਸ ਓ ਜੋ ਡਿਊਰੇਸ਼ਨ ਵਿੱਚੋਂ ਜੋ ਨਿਕਲੇਆ ਨਾ ਓ, ਓ ਵਲੀ ਸੂਕੂਲ ਲਾਈਫ ਤੋਂ, ਹੋਨ ਦੇ ਬੱਚੇਆਂ ਦੀ ਸੂਕੂਲ ਲਾਈਫ ਡਿਫਰੈਂਟ, ਅੱਛੀ ਏ ਹੁਨ ਵੀ ਅੱਛੀ ਏ। ਲੇਕਿਨ ਓ ਟਾਈਮ ਵੱਖਰਾ ਈ ਸੀ, ਇਕਦਮ ਟੀਚਰਾਂ ਨਾਲ ਸਾੜੁ ਕੋਲ ਜੋ ਟੀਚਰਾਂ ਨਾਲ ਡਰ ਹੋਂਦਾ ਸੀ, ਓ ਓ ਨੀ ਏ ਹੂਨ ਮਤਲਬ ਲੇਕਿਨ ਟੀਚਰਾਂ ਵੀ ਹੁਨ ਏ ਐਕਚੁਲੀ ਇਸ ਤਰਾਂ ਹੋ ਗੇਆ ਨਾ, ਪੈਲੇ ਸਾਨੂੰ ਟੀ, ਟੀਚਰਾਂ ਦਾ ਬੂ ਫ਼ਰਕ ਆ ਗੇਆ, ਟੀਚਰਾਂ ਦਾ ਡੰਡਾ ਹੁੰਦਾ ਸੀ, ਅੱਜ-ਕੱਲ ਟੀਚਰਾਂ ਫਰੈਂਡਲੀ ਨੇ ਬੱਚੇਆਂ ਨਾਲ। ਬੋਤ ਟਾਈਮ ਬਦਲ ਗੇਆ ਐ, ਬੋਤ ਟਾਈਮ ਬਦਲ ਗੇਆ ਸਕੂਲ ਦਾ, ਤੇ ਬਿਲਕੁਲ ਓ ਸੂਕੂਲ ਦਾ ਨਾ, ਤੇ ਸਾਡੀ ਪਰਸਨੈਲਿਟੀ ਪੂਰੀ ਓਦੇ ਤੇ ਈ ਸੂਕੂਲ ਤੋ ਈ ਪੂਰੀ ਸ਼ੇਪ ਹੋਂਦੀ ਏ, ਹਨਾ।
ਹਾਂਜੀ, ਐ ਗਾੱਲ ਤੇ ਹੈਗੀ ਐ
ਹਾਂਜੀ, ਹੋਰ ਨੇਚਰ ਪੂਰਾ ਜੇੜਾ ਸੂਕੂਲ ਤੋ ਈ, ਜਿਸ ਤਰਾਂ ਸਾਡੇ ਨਾਲ ਮਤਲਬ ਬੰਦੇ ਦਾ ਇੱਕ ਤਰਾਂ ਦਾ ਘਾਰ ਨਾਲੋਂ, ਫੈਮਿਲੀ ਨਾਲੋਂ ਜਾਦਾ ਸੂਕੂਲ ਦਾ ਇੰਪੈਕਟ ਬੋਤ ਆਂਦੈ, ਬੋਤ ਬਰਾਬਰ ਏ ਤੂਆਡੀ ਗਾੱਲ, ਬਰਾਬਰ ਏ। ਓ ਇਕਦਮ ਅੱਖਾਂ ਦੇ, ਤੂਸੀ ਐਲਬਮ ਵੇਖ ਕੇ, ਇਕਦਮ ਓ ਸਾਰਾ ਕੁੱਛ ਸਾਮਨੇ ਆ ਗੇਆ ਹੋਏਗਾ।
ਹਾਂਜੀ, ਹਾਂਜੀ ਬਿਲ ਕੁਲ ਸਾਮਨੇ ਆਗੇਐ, ਐਂਜ ਲਾੱਗ ਰੇਆ ਜੇਵੇਂ ਐ, ਮਲਬ ਹੁਨ ਦੀ ਹੁਨ ਦੀ ਗਾੱਲ ਹੈਗੀ ਏ ਥੋੜਾ ਚਿਰ ਹੋ ਗੇਐ, ਤੇ ਬਸ ਅਸੀ ਸੂਕੂਲ ਲਾਈਫ਼ ਤੋਂ ਬਾਹਰ ਆਏ ਆਂ ਇੱਕ ਅਲਗ ਹੀ ਓਦਾ ਫ਼ਰਕ, ਮਲਬ ਖੁਸ਼ੀ ਜੀ ਮੈਹਸੂਸ ਹੋਂਦੀ ਹੈਗੀ ਏ, ਕਿ ਅਸ ਜੀ ਇੰਨੇ ਵੱਡੇ ਹੋ ਗਏ, ਕਿ ਅਸੀ ਏੱਕ ਉਮਰ ਲੰਘ ਕੇ ਆ ਗਏ ਹੈਗੇ ਐਂ, ਕਿ ਹੁਨ ਸੂਕੂਲ ਲਾਈਫ਼ ਸਾਡੀ ਹੁਨ ਲੱਗਦਾ ਐ ਕਿ ਤੇ ਬੋਹਤ ਪੁਰਾਨੀ ਯਾਦ ਹੋ ਗਈ ਹੈਗੀ ਐ।
ਜੀ। ਐਦਾਂ ਲਗਦੈ ਕਿ, ਕੁਛ ਹਲੀ ਹੂਣੇ ਈ ਥੋੜੇ ਦਿਨ ਹੋਏ, ਲੇਕਿਨ ਇਤਨੇ ਸਾਲ ਹੋ ਗਏ, ਲੰਘ ਗਏ। ਐਂਵੇ ਲਗਦੈ ਕੱਲ ਦੀ ਗਾੱਲ ਏ, ਥੋੜੇ ਦਿਨ ਦੀ ਗਾੱਲ ਏ ਪੈਲੇ ਦੀ, ਲੇਕਿਨ ਇਤਨੇ ਸਾਲ ਲੰਘ ਗਏ ਹੋਨ ਸਾਡੇ ਬੱਚੇ ਚੇ ਸੂਕੂਲ ਲਾਈਫ ਤੋਂ ਵੀ ਨਿਕਲ ਗਏ ਨੇ, ਸਾਡੇ ਬੱਚੇ ਸਾਡੇ ਬੱਚੇ ਵੀ ਸੂਕੂਲ ਲਾਈਫ, ਕਾਲੇਜ ਲਾਈਫ ਤੋ ਨਿਕਲ ਗਏ ਨੇ, ਬੋਤ ਲਾਈਫ ਔਰ ਸੂਕੂਲ ਲਾਈਫ ਬੋਤ ਇੰਪੈਕਟ ਕਰਦੀ ਐ, ਸਾਨੂੰ ਵੀ ਕੀਤੀ, ਬੋਤ ਇੰਪੈਕਟ ਕਰਦੀ ਫੈਮਲੀ, ਫੈਮ ਮਲੀ ਨਾਲੋ ਜਾਦਾ ਕਰਦੀ ਐ। ਬੋਤ ਕੁਛ ਸਿੱਖਨ ਨੂੰ ਮਿਲਦੈ ਸੂਕੂਲ ਤੇ ਬੋਤ ਔਰਾ, ਡਿਫਰੈਂਸ।
ਏੱਕ ਸੂਕੂਲ ਲਾਈਫ ਬੋਹਤ ਅੱਛੀ ਹੁੰਦੀ ਏ। ਫਿਰ ਉਸਤੋ ਥੋੜੀ ਹਟ ਕੇ ਕੋਲੇਜ ਲਾਈਫ ਹੋ ਜਾਂਦੀ ਹੈਗੀ ਐ। ਜੋ ਅਸੀ ਸੂਕੂਲ ਟਾਈਮ ਚ ਮਸਤੀ ਮਾਰੀ ਹੋਂਦੀ ਐ ਤੇ ਉਹ ਥੋੜੇ ਜਿਹੇ ਜਿਹੜੀ ਕਾੱਲੇਜ ਟਾਈਮ ਦੀ ਮਸਤੀ ਹੁੰਦੀ ਉਹ ਅਲੱਗ ਹੁੰਦੀ ਹੈਗੀ, ਉਹਦੇ ਵਿੱਚ ਸਰਕਲ ਵੀ ਨਵਾਂ ਬਣਦਾ ਹੈ, ਦੇਖੋ ਜੋ ਸਕੂਲ ਲਾਈਫ ਦੇ ਫਰੈਂਡਸ ਹੁੰਦੇ ਨੇ ਉਹ ਤੇ ਅੱਗੇ ਜਾ ਕੇ ਸਾਨੂੰ ਮਿਲਦੇ ਨਹੀਂ ਨੇ, ਕਿਉਂਕਿ ਇਹ ਸਭ ਦੀ ਆਪਣੀ ਅਲੱਗ ਅ ਅਲੱਗ ਫੀਲਡ ਹੋ ਜਾਂਦੀ ਹੈਗੀ ਹੈ, ਕੋਈ ਕਿਤੇ ਨਿਕਲ ਜਾਂਦਾ, ਕੋਈ ਕਿਤੇ ਨਿਕਲ ਜਾਂਦਾ ਹੈਗਾ ਹੈ
ਵੀਛੋੜਾ ਹੁੰਦਾ ਬਹੁਤ ਵੀਛੋੜਾ ਐਵੇਂ ਵੀਛੋੜਾ ਹੁੰਦਾ, ਕਿ ਜਿਵੇਂ ਕਿ ਅਸੀਂ ਇੱਕਦਮ ਫੈਮਿਲੀ ਤੋਂ ਟੁੱਟ ਗਏ ਆਂ
ਹਾਂਜੀ ਬਿਲਕੁਲ ਬਿਲਕੁਲ ਸਹੀ ਹੈਗਾ ਹੈ
ਉਹ ਵੀ ਹੁੰਦਾ ਹੋਏਗਾ, ਉਹ ਜਿਹੜਾ ਲਾਸਟ ਦਿਨ ਤੇ ਕੀ ਬੋਲਦੇ ਨੇ
ਹਾਂਜੀ ਉਸ ਦਿਨ ਤੇ ਹੋਰ ਜ਼ਿਆਦਾ, ਟੈਂਥ ਸਟੈਂਡਰਡ ਚ ਹੁੰਦਾ ਹੈ ਫਿਰ ਟਵੈਲਥ ਚ ਹੁੰਦਾ ਹੈ, ਟੈਨਥ ਵਿੱਚ ਫੇਰ ਵੀ ਚਲੋ ਬੰਦਾ ਕਹਿੰਦਾ ਹੈਗਾ ਹੈ ਸਕੂਲ ਉਹੀ ਹੈਗੀ, ਕੁਛ ਬੱਚੇ ਨਿਕਲ ਗਏ, ਕੁਛ ਰਹਿ ਗਏ, ਕੁਛ ਹੋਰ ਨਵੇਂ ਆ ਪਰ ਜਿਹੜਾ ਟਵਲਥ ਤੋਂ ਬਾਅਦ ਹੋ ਜਾਂਦਾ ਹੈਗਾ ਸਕੂਲ ਫਿਰ ਉਹ ਜਿਹੜਾ ਹੈਗਾ ਨਾ ਸਕੂਲ ਚ ਦੁਬਾਰਾ ਜਾਣਾ ਨ ਹੋ ਪਾਉਂਦਾ ਹੈਗਾ ਉਹ ਲਾਈਫ ਅਸੀਂ ਇੰਜੋਏ ਨਹੀਂ ਕਰ ਪਾਦੇ ਹੈਗੇ ਆ
ਅਸੀਂ ਗੱਲ ਕਰਦੇ ਪਏ ਔ ਨਾ, ਸਾਰੇ ਸੇਮ ਅੱਖਰ ਦੇ ਸਾਹਮਣੇ ਆ ਜਾਂਦੇ ਆ ਗਏ ਨੇ, ਔ ਪੂਰੇ ਆ ਗਏ ਸਾਹਮਣੇ ਹੂ ਬਿਲਕੁਲ ਬਿਲਕੁਲ
ਉਹ ਫਰੈਂਡਸ ਵੀ ਸਾਹਮਣੇ ਆ ਗਏ, ਹੁਣ ਜ਼ਮਾਨਾ ਹੋ ਗਿਆ ਕਿ ਇੱਕ ਫਰੈਂਡਸ ਨੂੰ ਦੇਖੇ ਹੋਏ ਕਿ ਇਹੋ ਜ ਇਹਨਾਂ ਨਾਲ ਪੜ੍ਹਦੇ ਹੁੰਦੇ ਸੀਗੇ ਬਰਾਬ ਪਰਦੇਸੀਂ ਆਉਂਦੇ ਸੀਗੇ, ਤੇ ਇਹ ਸਭ ਅਸੀਂ ਅ ਦੇਖੇ ਜ਼ਮਾਨਾ ਹੋ ਗਿਆ, ਜਿਹੜੇ ਕਾੱਲੇਜ ਲਾਈਫ ਦੇ ਹੁੰਦੇ ਨੇ ਉਹ ਅਲੱਗ ਹੁੰਦੇ ਨੇ ਉਹਥੇ ਤਾਂ ਵੀ ਫਿਰ ਕਦੀ ਮਿਲ ਜਾਂਦੇ ਨੇ ਫਿਰ ਏਹ ਸਬ ਅਗੇ ਵਧਤੇ ਵਧਤੇ, ਕਿੰਨੇ ਹੀ ਮਤਲਬ ਨਵੇਂ-ਨਵੇਂ ਪਿੱਛੇ ਜਿਹੜੇ ਪੁਰਾਣੇ ਛੁੱਟਦੇ ਜਾਂਦੇ, ਛੁੱਟਦੇ ਜਾਂਦੇ ਨੇ, ਅੱਗੇ ਨਵੇਂ ਬਣਦੇ ਜਾਂਦੇ ਜਾਂਦੇ, ਕੋਈ ਰਅਰ ਹੀ ਹੁੰਦਾ ਹੈਗਾ, ਮੇਰੇ ਕੋਲ ਮਤਲਬ ਮੇਰੇ ਸਾਰੇ ਫਰੈਂਡਸ ਜਿਹੜੇ ਨੇ, ਉਹ ਪਤਾ ਨੀ ਕਿੱਥੇ ਕਿੱਥੇ ਹੈਗੇ ਨੇ ਇੱਕ ਸਕੂਲ ਲਾਈਫ ਦੇ, ਜੋ ਫਰੈਂਡ ਹੈ ਮੇਰੀ ਉਹ ਅੱਜ ਕੀ ਮਤਲਬ ਮੇਰੇ ਨਾਲ ਟਚ ਵਿੱਚ ਹੈਗੀ ਤੇ ਅਸੀਂ ਕਈ ਵਾਰ, ਤੇ ਇੱਕ ਅਸੀਂ ਅਸੀਂ ਯਾਦ ਕਰਦੇ ਹੈਗੇ, ਕਿ ਸਾਡਾ ਉਹ ਬਚਪਨ ਸਾਨੂੰ ਕਦੇ ਵਾਪ ਵਾਪਸ ਮਿਲ ਜਾਏ ਨਾ, ਤੇ ਅਸੀਂ ਵਾਪਸ
ਉਹ ਟਾਈਮ ਤੇ ਜਾਈਏ ਗੱਲਾਂ ਹੁੰਦੀਆਂ ਨੇ, ਸੇਮ ਮੇਰੇ ਨਾਲ ਵੀ ਇਸ ਤਰ੍ਹਾਂ ਹੈ, ਮੇਰੀ ਹੁਣ ਜੇੜੀ ਇੱਕ ਫਰੈਂਡ ਹੈ, ਉੱਧਰ ਵਰਜੀਨੀਆ ਵਿਚ ਹੈ, ਕਰਦੀ ਐ, ਛੇ ਮਹੀਨੇ ਤੇ ਗੱਲ ਇੱਕ ਵਾਰ, ਲੇਕਿਨ ਉਹ ਜੋ, ਮਤਲਬ ਉਹ ਵੀ ਮਿਸ ਕਰਦੀ ਅਸੀਂ ਵੀ, ਉਹ ਚੀਜ਼ ਅਸੀਂ ਹੁਣ ਵਾਪਿਸ ਤੇ ਲਿਆ ਨਹੀਂ ਸਕਦੇ ਆਂ ਬਿਲਕੁਲ ਤੁਹਾਡਾ ਵੈ ਮਤਲਬ, ਉਹ ਇੱਕ ਖਾਲੀ ਜਗ੍ਹਾ ਰਹਿ ਗਈ ਹੈ ਮਿਸ ਸਕੂਲ ਲਾਈਫ ਜੋ ਹੈ ਨਾ, ਇੱਕ ਪੂਰੀ ਕੋਈ ਹੁੰਦਾ ਕਿ, ਇੱਕ ਆਰ ਰਿਅਲੀ ਮਿਸਿੰਗ ਬ ਮਿਸ ਹੁੰਂਦਾ ਹੋ
ਬਹੁਤ, ਇੱਕ ਫਰੈਂਡਸ ਨਾਲ ਇੱਕ ਦੇਖੋ ਫੈਮਿਲੀ ਦੇ ਅੰਦਰ ਹੋਣਾ ਹੋਰ ਇੱਕ ਫਰੈਂਡਸ ਦੇ ਨਾਲ ਹੋਣਾ, ਇਹਦੇ ਏਹੀ ਹੁੰਦਾ, ਮੈਨੂੰ ਤੇ ਲੱਗਦਾ ਹੈ ਫਿਰ ਜਮੀਨ ਆਸਮਾਨ ਦਾ ਫ਼ਰਕ ਹੁੰਦਾ, ਉਹ ਲਾਈਫ ਹੀ ਅਲੱਗ ਹੁੰਦੀ ਹੈ
ਉਹ ਵਾਲੀ ਚੀਜ਼ਾਂ ਅਸੀਂ ਘਾਰ ਨਹੀਂ ਕਰ ਸਕਨੇ ਆਂ, ਪੇਰੈਂਟਸ ਨਾਲ ਨਹੀਂ ਸ਼ੇਅਰ ਕਰ ਸਕਨੇ ਆਂ
ਜਦਕਿ ਸਾਡੇ ਪੇਰੈਂਟਸ ਬਿਲਕੁਲ ਵੀ ਫਰੈਂਕ ਰਹੇ ਨੇ, ਸਭ ਕੁਛ ਬਟ ਕਿਤੇ ਨਾ ਕਿਤੇ ਲੱਗਦਾ ਹੈਗਾ ਨਾ ਕਿ ਨਹੀਂ, ਉਹ ਵਕਤ ਜਿਹੜਾ ਸੀਗਾ ਨਾ ਉਹ ਬਹੁਤ ਹੀ ਅੱਛਾ ਸੀਗਾ
ਜਿਹੜੇ ਪੰਜਾਬੀ ਸਿੱਖ ਫੈਮਿਲੀ ਹੈ ਸਾਰੇ ਪੈਰੈਂਟਸ ਆਪਣੇ ਬੱਚਿਆਂ ਨੂੰ ਬਹੁਤ ਕੇਅਰਿੰਗ ਰੱਖਦੇ ਨੇ ਬਹੁਤ ਪੈਂਪਰ ਰੱਖਦੇ ਨੇ ਲੇਕਿਨ ਉਹ ਜੋ ਸਕੂਲ ਲਾਈਫ ਤੇ ਜੋ ਸੈਲੀਆਂ ਕੋਲ ਫਰੈਂਡਸ ਕੋਲ ਸਿੱਖਣ ਨੂੰ ਮਿਲਦਾ ਨਾ ਉਹ ਉਸ ਜਮਾਨੇ ਵਿੱਚ ਸਾਡੇ ਜ਼ਮਾਨੇ ਵਿੱਚ ਸਾਡੀ ਮੰਮੀ ਨੀ ਇਤਨੀ ਫਰੀ ਸੀ। ਨਹੀਂ ਸੀ ਸਾੜੀ
ਹਾਂਜੀ ਇਹ ਗੱਲ ਤੇ ਇੰਨਾ ਨੀ ਹੋ ਪਾਉਂਦਾ ਜੀ ਅਸੀ ਨਾ ਇੱਕ ਦੂਸਰੇ ਦੇ ਨਾਲ ਹੁੰਦਾ ਸੀ ਨਾ ਅੱਛਾ ਉਹਨੇ ਕੋਈ ਚੀਜ਼ ਸਿੱਖੀ ਹੈ ਮੈਨੂੰ ਦੱਸ ਦਿ ਮੈਂ ਕੋਈ ਚੀਜ਼ ਸਿੱਖੀ ਹੈ ਮੈਂ ਤੈਨੂੰ ਨਾਲ ਤੇ ਇਹ ਫੀਲਿੰਗ ਹੁੰਦੀ ਸੀਗੀ। ਹੁਣ ਤੇ ਉਹ ਚੀਜ਼ ਹੈ ਹੀ ਨੀ ਅੱਜ ਕੱਲ ਦੇ ਉਹਦੇ ਵਿੱਚ ਬੱਚਿਆ ਚ। ਮੈਂ ਦੇਖਦੀ ਹੈਗੀ ਹ ਅੱਜ ਕੱਲ ਦੇ ਫਰੈਂਡ ਸਰਕਲ ਤੇ ਕਪੀਟੀਸ਼ਨ ਰਹਿ ਗਿਆ ਹੈ।
ਹਾਂਜੀ ਜੋ ਸਾਡੇ ਸਕੂਲ ਲਾਈਫ ਤੇ ਤੁਹਾਨੂੰ ਯਾਦ ਹੋਏਗਾ ਜੋ ਇੰਗਲਿਸ਼ ਮੈਮ ਹੁੰਦੀ ਸੀ, ਮੈਥਸ ਮੈਮ ਹੁੰਦੀ ਸੀ ਉਹ ਟਿਊਸ਼ਨ ਸਕੂਲ ਤੋਂ ਬਾਦ ਅੱਧਾ ਘੰਟਾ ਹੋਰ ਐਕਸਟ ਸਕੂਲ ਵੱਲੋਂ ਪੜਾਂਦੀ ਸੀ। ਸਕੂਲ ਵੱਲੋਂ ਉਹ ਕੋਚਿੰਗ ਕਲਾਸਿਸ ਨਹੀਂ ਸਕੂਲ ਵੱਲੋਂ ਹੁੰਦਾ ਸੀ ਐਡ ਨਈ-ਨਈ। ਨਹੀ ਬਿਲਕੁਲ ਨਹੀ ਬਿਲਕੁਲ ਨਹੀ। ਸਾਰੇ ਟਾਈਮ ਤੇ ਕੋਚਿੰਗ ਹੈ ਹੀ ਨਹੀ ਸੀ ਹਮ।
ਅੱਜ ਕੱਲ੍ਹ ਤੇ ਹੁਣ ਸਾਡੇ ਆਪਣੇ ਬੱਚੇ ਨੇ ਉਹ ਤੇ ਬਿਨਾਂ ਕੋਚਿੰਗ ਦੇ
ਹਾਂਜੀ-ਹਾਂਜੀ ਅੱਜ ਕੱਲ੍ਹ ਮਤਲਬ ਲਾਈਫ
ਪੜ੍ਹਾਈ ਵੀ ਬਹੁਤ ਚੇਂਜ ਹੋ ਗਈ ਜੋ ਅਸੀ ਆਪਣੇ ਟਾਈਮ ਤੇ ਪੜ੍ਹਿਆ ਹੈ ਤੇ ਉਹ
ਹਾਂਜੀ
ਹੁਨ ਅਸੀ ਨੇ ਹੀ ਬੱਚਿਆ ਨੂੰ ਪੜ੍ਹਾ ਪਾਦੇ ਕਿਉਂਕਿ ਉਹ ਜਿਹੜੀ ਅਸੀ ਚੀਜ਼ ਪੜ੍ਹੀ ਲਿਖੀ ਹੈਗੀ ਹੈ ਉਹ ਤੇ ਕਿਤੇ ਵੀ ਕਿਤੇ ਰਹਿ ਗਈ ਹੈ। ਹੁਣ ਤੇ ਐਡਵਾਂਸ ਹੈਗਾ ਸਭ ਕੁਛ।
ਹਾਂ ਕੋਚਿੰਗ ਤੋਂ ਬਗੈਰ ਤੋ ਬੱਚਾ ਸਟਾਰਟ ਈ ਨੀ ਕਰਦਾ। ਫਸਟ ਕੇਜੀ ਤੋ ਵਾਪਰੇ ਮਤਲਬ ਇਤਨਾ ਹੋ ਗਿਆ ਨਾ ਕਿ ਅਸੀਂ ਕੋਚਿੰਗ ਕਰਦੇ ਵੀ ਸੀ ਤੇ ਟੈਂਥ ਤੇ ਜਾ ਕੇ ਹਾਂ ਮੈਥ ਦੀ ਜਾ ਸਾਇੰਸ ਦੀ, ਕੈਮਿਸਟਰੀ ਦੀ ਲੈਲੇ ਤੇ ਲੈ ਲੀ। ਹੁਣ ਬੱਚਿਆ ਨੂੰ ਫਸਟ ਸਟੈਂਡਰਡ ਤੋਂ ਕੋਚਿੰਗ ਟੀਚਰ ਲੱਗਦੀ ਐ ਤੁਸੀ ਦੇ ਹਨਾ ਸਕੂਲ ਸਕੂਲ ਸਾਡੇ ਟਾਈਮ ਦਾ ਕਿਤਨਾ ਅਲੱਗ ਸੀ ਟੀਚਰਾਂ ਦਿਲੋਂ ਜਾਨ ਨਾਲ ਪੜਾਂਦੀਆ ਸੀ। ਹਾਂ ਬਹੁਤ ਸਟਰ੍ਰਿਕ ਸਨ ਡੰਡਾ ਵੀ ਯੂਜ ਕਰਦੀਆ ਸਨ। ਲੇਕਿਨ ਡੰਡਾ ਤੇ ਖੈਰ ਚ ਕੁੜੀਆ ਨੂੰ ਨੀ ਮਾਰਦੇ ਸਨ ਮੁੰਡੇ ਮਸ ਤੀ ਕਰਦੇ ਸਨ ਤੇ ਮਾਰਦੇ ਸਨ ਹਾਂਜੀ ਇਸ ਤਰ੍ਹਾ
ਇੱਕ ਡਰ ਹੁੰਦਾ ਸੀਗਾ ਬਹੁਤ ਰੀਅਰ ਹੀ ਕਦੀ ਐਸ ਚੀਜ਼ਾਂ ਸਾਡੇ ਨਾਲ ਹੁੰਦੀਆ ਸੀ ਪਰ ਇੱਕ ਨਾ ਇੱਕ ਡਰ ਹੁੰਦਾ ਸੀਗਾ। ਕਿ ਟੀਚਰ ਨੇ ਇੰਨੀ ਗੱਲ ਬੋਲ ਤੇ ਸਾਨੂੰ ਫੀਲ ਹੁੰਦਾ ਸੀ ਸਾਰਿਆ ਦੇ ਸਾਹਮਣੇ ਸਾਨੂੰ ਫੀਲ ਹੋ ਰਿਹਾ ਐਸਾ ਬੋਲ ਦਿੱ ਤਾ ਤੇ ਬੜੀ ਪਿੰਚ ਹੋ ਜਾਂਦੀ ਸੀ ਗੱਲ ਤੇ ਕਦੇ ਦੁਬਾਰਾ ਉਹ ਕੰਮ ਨੀ ਹੁੰਦਾ ਸੀਗੇ ਕਿ ਅਗਰ ਟੀਚਰ ਨੇ ਮਨਾ ਕੀਤਾ ਤੇ ਨਹੀ
ਨਹੀ ਬੋਹਤ ਰਿਸਪੈਕਟ ਹੁੰਦੀ ਸੀ ਟੀਚਰ ਨਾਲ ਬੋਹਤ ਹੀ ਗੁਰੂ ਹੁੰਦਾ ਸੀ ਉਹ।
ਹਾਂਜੀ।
ਗੁਰੂ ਹੁੰਦਾ ਸੀ ਇੱਕਦਮ ਬੋਤ ਰਿਸਪੈਕਟਫੁਲ। ਲੰਘਦੇ ਸੀ ਜੇ ਟੀਚਰ ਕੋੋਲੋ ਲੰਘ ਵੀ ਜਾਵੇ ਨਾ ਤੇ ਇਸਰਾ ਲੱਗਦਾ ਸੀ ਕਿ ਬੋਤ ਵੱਡੇ ਸਾਡੇ ਜਿਵੇਂ ਸੰਤ ਲੰਗ ਗਿਆ ਕੋਲੋ। ਇਤਨੀ ਰਿਸਪੈਕਟ ਹੁੰਦੀ ਸੀ ਸਾਡੀ।
ਨਹੀ ਜੇੜੇ ਉਮਰ ਦਰਾਜ ਹੁੰਦੇ ਸੀਗੇ। ਟੀਚਰਸ ਓਨਾ ਦੀ ਬੋਹਤ ਰਿਸਪੈਕਟ ਹੁੰਦੀ ਸੀ ਕਈ ਜਿਵੇਂ ਯੰਗਸ ਧਰ ਵੀ ਹੁੰਦੇ ਸੀ ਮ
ਹਾਂਜੀ ਓ ਮਸਤੀਆਂ ਵੀ ਓਂਦੀਆ ਸਨ ਮਸਤੀਆਂ ਵੀ ਯੰਗਸਟਰ ਨਿਊ ਕਮਰ ਟੀਚ। ਚ ਵੀ ਆਂਦੀਆਂ ਸਨ ਹਾਂਜੀ ਹਾਂਜੀ ਟ੍ਰੇਨ ਐਜ ਏ ਟ੍ਰੇਨਰ ਆਂਦੀਆਂ। ਸਨ ਮੈਨੂੰ ਯਾ
ਹਾਂਜੀ ਹਾਂਜੀ ਓ ਤੇ ਓ ਬੀ ਫ੍ਰੈਂਕ ਕ ਹੁੰਦੇ ਸੀਗੇ ਤੇ ਅਸੀਂ ਕੈਂਦੇ ਸੀ ਨਈ ਏ ਟੀਚਰ ਨੂੰ ਰਖਲੋ ਸਾਨੂੰ ਆ ਕੇ ਪੁੱਛਿਆ ਜਾਂਦਾ ਸੀਗਾ। ਕੀ ਐ ਟੀਚਰ ਨੇ ਤੁਹਾਨੂੰ ਕਿੱਦਾਂ ਪੜ੍ਹਾਇਆ ਤੇ ਅਸੀ ਫਟ ਹਾਂ ਕੈਦੇ ਹਾਂਜੀ ਤੁਸੀਂ। ਪੜ੍ਹਾ ਏ ਟੀਚਰ ਰੱਖ ਲੋ ਬੋ ਵਧੀਆ ਟੀਚਰ ਐ ਤੇ ਕੈਂਦੇ ਤੁਹਾਡੇ ਬਰਾਬਰ ਦੀਆਂ ਨਾ ਤੁਹਾਨੂੰ ਮਸ। ਮਸਤੀ ਮਾਰਨ ਨੂੰ ਮਿਲੇਗਾ ਤੇ ਐ ਟੀਚਰ ਤੇ ਅਸੀਂ ਨਈ ਰੱ ਖਾਂਗੇ ਤੇ ਅਸੀਂ ਫਿਰ ਰਿਕੁਐਸ ਕਰਨੀ ਨਈ ਅਸੀਂ ਅਚਾਂਤ ਰਵਾਂਗੇ ਏਦਾਂ। ਕਰਾਂਗੇ ਸਾਨੂੰ ਏ ਟੀਚਰ ਜ਼ਰੂਰ ਰੱਖ ਲੋ।
ਹੋਰ ਅੱਜ ਇਸ ਤਰ੍ਹਾਂ ਲੱਗਿਆ ਕਿ ਨਵੀਂ ਪੁਰਾਣੀਆਂ ਤਾਜ਼ਾ ਗੱਲਾਂ ਹੋਗੀਆਂ ਸਾਮਣੇ ਬੋਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਕੂਲ ਦੇ ਬਾਰੇ। ਬੋਤ ਅੱਛਾ ਇਸ ਤਰ੍ਹਾਂ ਸਾਹਣੇ ਇੱਕਦਮ ਨਵਾਂ ਤਾਜ਼ਾ ਹੋ ਗਿਆ। ਹੂੰ। ਓਕੇ ਓਕੇ ਚਲੋ ਫਿਰ ਗੱਲ ਕਰਾਂਗੇ ਓਕੇ ਸਸੀ। ਤਲ ਬਾਏ
ਹਾਂਜੀ ਬਾਏ।